ਹੈਲੋ ਸਤਿ ਸ੍ਰੀ ਅਕਾਲ ਦੀਦੀ।
ਜੀ ਅੱਛਾ ਤੂੰ ਕਰਨੀ ਦੀ ਕੋਲ।
ਹਾਂਜੀ
ਅੱਛਾ ਆਰ ਮਹਗਾਈ ਸਿਮਰਨ ਕਰ ਰਹੀ ਮੈਂ ਕਦੋਂ ਦੀ ਆਨਲਾਈਨ ਬੈਠੀ ਕਲ ਕੁਛ ਹੋ ਹੁੰਦੀ ਉਹ ਨੀ।
ਨਾ ਸਿਮਰਨ ਦੀਦੀ ਨੇ ਤਾਂ ਐਪ ਓ ਕਰਤੀ ਮੈਂ ਮੰਮਾ ਨੂੰ ਕਾਲ ਕਰਕੇ ਕ ਡਿਲੀਟ ਕਰਤੀ ਸੀਮੂ ਦੀ ਨੇ ਚਲਾ ਰਹੀ ਹੈ ਐਪ ਮੇਰੇ ਮੰਮਾ ਨੂੰ ਕਾਲ ਕਰਿਆ ਦੀਦੀ ਵੈਸੇ ਕਹਿੰਦੀ ਮੇਰੇ ਤੋਂ ਨੀ ਇਨੀ ਇੰਨੀ ਦੇਰ ਗੱਲ ਹੁੰਦੀ
ਕਿਹਨੂੰ ਕਾਲ ਕਰਾਂ।
ਤੇ ਤੁਹਾਨੂੰ ਨੀ ਕਹਿ ਰਹੀ ਮੈਂ ਹਰਮਨ ਦੀਦੀ ਨੂੰ ਕਹਿ ਰਹੀ ਸੀ। ਮੇਰੇ ਮੰਮਾ ਦਾ ਫੋਨ ਆ ਰਿਹਾ ਸੀ ਨਾ ਵਿਚ।
ਅੱਛਾ ਉਹ ਨਾ ਗੱਲ ਮੈਂ ਤੁਹਾਡੀ ਵੇਟ ਕਰੀ ਵੀ ਹੁਣ ਤੁਸੀਂ ਹੁਣ ਕਾਲ ਕਰੋਗੇ ਹੁਣ ਕਾਲ ਕਰੋਗੇ।
ਉਹ ਪਤਾ ਨੀ ਯਾਰ ਰਹਿਏਗੀ ਪਤਾ ਨੈਟਵਰਕ ਇਸ਼ੂ ਸੀ ਪਤਾ ਨੀ
ਹਾਂ ਨਹੀਂ ਅਛਾ ਹਰਮਨੀ ਸਾਈਡ ਨੈਟਵਰਕ ਇਸ਼ੂ ਹੈਗਾ ਬਹੁਤ ਮੈਨੂੰ ਪਤਾ ਕਈ ਵਾਰ ਮੈਸੇਜ ਵੀ ਨਹੀਂ ਸੈਂਡ ਹੁੰਦੇ
ਫਾਈ ਲੱਗ ਰਿਹਾ ਤਾਂ ਵੀ ਪਤਾ ਨੀ ਚ ਬੰਦ ਹੀ ਹੋ ਜਾਂਦਾ ਵਾਈਫਾਈ ਵੀ ਮੇਰੇ ਫੋਨ ਚ ਤਾਂ
ਨਹੀਂ ਮੈਂ ਉਹ ਦੇਖਿਆ ਉਹਨਾਂ ਦੇ ਮੈਸੇਜ ਪ੍ਰੋਬਲਮ ਹੋ ਜਾਂਦੇ ਕਦੇ ਕਦੇ ਮੈਂ ਕੱਲ ਵੇਟ ਕਰੀ ਤੁਸੀਂ ਕਰੋਗੇ ਕਰੋਂਗੇ
ਹੋਰ ਮੈਂ ਤਾਂ ਆਪ ਸੋਚ ਰਹੀ ਸੀ ਮੈ ਕਿਹਾਂ ਦੀਦੀ ਵੇਟ ਕਰ ਰਹੇ ਹੋੁਣੇ ਫੋਨ ਦੀ
ਫੇਰ ਮੈਂ ਹਰਮਨ ਨੂੰ ਕਰੀ ਸੀ ਹਰਮਨ ਨੂੰ ਮੈਸੇਜ ਮੈਂ ਕਿਹਾ ਕਾਲ ਤਾਂ ਕਰਵਾ ਦੇ ਕੁੜੀ ਨੂੰ ਹੁਣੇ ਮੇਰੀ ਇੱਕ ਕਾਲ ਕਰ ਲਈ ਹੁਣ ਆਪਦੀ ਵਾਰੀ ਪਤਾ ਨੀ ਕਿੱਥੇ ਵਗ ਗਈ
ਹੋਰ ਉਹ ਨੈਟ ਈ ਨੀ ਚੱਲਿਆ ਹੈਗਾ ਤਾਂ ਕਰਕੇ ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ ਸੀ ਚਾਰ ਵਾਰ ਕਾਲ ਲਾਣ ਦੀ ਕਦੇ ਉਹ ਕਹਿੰਦੇ ਵੀ ਨੰਬਰ ਆਲਰੇਡੀ ਉਹ ਹੋਇਆ ਹੋਇਆ ਹੁਣ ਕਾਲ ਲੱਗਦੀ ਨ ਕਈ ਵਾਰ ਨੈਟਵਰਕ ਇਸ਼ੂ ਹੁੰਦਾ ਸੀ।
ਅੱਛਾ
ਹਮ ਹੁਣ ਪਹਿਲਾਂ ਮੈਂ ਹਰਮਨਦੀਦੀ ਨਾਲ ਕਾਲ ਕਰੀ ਇਹ ਦੂਜੇ ਕਮਰੇ ਚ ਬੈਠੀ ਸੀ ਮੈਂ ਇੱਧਰ ਬੈਠੀ ਸੀ ਦੋ ਕੋਲਾਂ ਅਸੀਂ ਪੂਰੀਆਂ ਕੀਤੀਆਂ ਹੁਣ ਤੁਹਾਡੇੇ ਨੂੰ ਕਰੀਆ ਹਾਂਜੀ ਹੋਰ ਹ ਮੇਰੀ ਤੁਹਾਡੀ ਕਿੰਨੀਆਂ ਹੋ ਗਈਆਂ
ਮੇਰੀ ਆਜੇ ਤੁਹਾਨੂੰ ਕੱਲ੍ਹ ਤੁਹਾਨੂੰ ਕੀਤੀ ਜਦ ਮੇਰੀ ਛੇਵੀ ਛੇਵੀਂ ਚ ਆ ਰਹੀ ਸੀ ਮੈਂ ਬੀ
ਅੱਛਾ ਮੇਰੀ ਮਨ ਲੱਗਦਾ ਹੈ ਮੈਨੂੰ ਲੱਗਦਾ ਮੇਰੀਆਂ ਦੱਸ ਨਹੀਂ ਤੁਹਾਡੇ ਨਾਲ ਹੁਣ
ਅੱਛਾ ਮੈਂ ਮੇਰੀ ਭੈਣਾਂ ਨੂੰ ਕਿਹਾ ਉਹ ਵੀ ਬਸ ਸਟੱਡੀ ਕਰ ਦਿੰ ਨੇ ਆ ਤਾਂ ਕਰਕੇ ਉਹ ਉਹ ਫਰੀ ਨੀ ਹੁੰਦੀਆਂ ਅੱਜ ਦੇਖੋ ਉਹਨਾਂ ਨਾ ਗੱਲ ਕਰੂੰਗੀ
ਕਜ਼ਨ ਤੁਹਾਡੀਆਂ
ਨਹੀਂ ਕਜਨ ਹੀ ਮੇਰੇ ਮਾਮੇ ਦੀ ਉਨਾਂ ਦੀ ਕੁੜੀ ਆ ਜਿਨੀਆਂ ਭੈਣਾਂ ਤਾਂ ਪੜ੍ਹਦੀਆਂ ਨੇ ਉਹਨਾਂ ਨੂੰ ਕੋਲ ਟਾਈਮ ਨਹੀਂ ਹੁੰਦਾ
ਅੱਛਾ ਚਲੋ ਕੋਈ ਨਾ
ਹਮ ਹਾਂ ਛੇ ਹੋਣਗੇ ਇੱਕ ਦਿਨ ਪਹਿਲਾਂ ਮੈਨੂੰ ਪੰਜ ਲੱਗੀਆਂ ਸੀ ਮੈਂ ਕੱਲ ਪੜ੍ਹਿਆ
ਹਾਂ ਮੈਨੂੰ ਵੀ ਲੱਗਿਆ ਸੀ ਪੰਜ ਸੀ ਭੈਣਾਂ ਹਰਮਨ ਦੀ ਜੀ ਨੂੰ ਦੁਬਾਰੇ ਲਾਈ ਉਹ ਛੇਵੀ ਵੀ ਲੱਗੀ ਕੋਲ
ਅੱਛਾ ਨਾ ਹੋਰ ਮੈਂ ਅੱਜ ਤ ਦੁਬਾਰਾ ਤਾਂ ਕਰਕੇ ਮੇਰਾ ਕੰਮ ਬਹੁਤ ਲੇਟ ਹੋ ਗਿਆ
ਹਮ ਲੇਟ ਉੱਠੇ ਹੋਣੇ ਤਾਂ
ਨਹੀਂ ਨਹੀਂ ਮੈਂ ਕਰੇ ਹੁੰਦੀ ਹ ਉੱਠਦੀ ਤਾਂ ਮੈਂ ਇਸੇ ਟਾਈਮ ਤੇ ਆ ਸਾਢੇ ਕੁ ਸੱਤ ਵਜੇ ਤੱਕ ਵੀ ਘਰੇ ਹਨ ਮੈਂ ਕਦੇ ਜਾਣਾ ਨੀ ਹੁੰਦਾ ਪਰ ਕੀ ਕਹਿੰਦੇ ਰੋਟੀ ਟ ਕੁਝ ਲੇਟ ਹੋ ਜਾਂਦੀ ਕਿਉਂਕਿ ਅੱਜ ਕਰੀਂ ਨਾ ਹਾਂ ਡੈਡੀ ਵੀ ਰੱਖਦੀ ਤਾਂ ਕਰ ਕੀ
ਅੱਛਾ ਚਲੋ ਵਧੀਆ ਹੂੰ, ਹੋਰ ਸੁਣਾਓ ਭਰਾ ਕੀ ਕਰਦੇ ਆ ਤੁਹਾਡੇ?
ਮੇਰਾ ਛੋਟਾ ਭਰਾ ਉਹ ਸਟੱਡੀ ਕਰ ਰਿਹਾ ਹਜੇ।
ਅੱਛਾ। ਚਲੋ ਵਧੀਆ ਸਕੂਲ ਚ ਜਾਂ ਫਿਰ ਕਾਲਜ ਚ।
ਨਹੀਂ ਨਹੀਂ ਕੋਲਜ ਕੰਪਲੀਟ ਹੋ ਗਿਆ ਅੱਗੇ ਪੜ੍ਹ ਰਿਹਾ ੳਹ ਪੇਪਰਾਂ ਵਗੈਰਾ ਦੀ ਤਿਆਰੀ ਕਰੀ ਜਾਂਦਾ ਹ ਕੋਰਸ ਕਰੀ ਜਾਂਦਾ।
ਕਿਹੜਾ ਕਰ ਰਿਹਾ?
ਕੋਰਸ ਤਾਂ ਕੰਪਿਊਟਰ ਦਾ ਹੀ ਕਰ ਰਿਹਾ ਹੈ ਹਜੇ। ਹੁਣ ਲਾਇਬ੍ਰੇਰੀ ਚਲਾ ਜਾਂਦਾ ਪੜ੍ਹਨ ਹਥ
ਪਟਿਆਲੇ ਤੋਂ
ਹਾਂ ਉਹਦੀ ਗ੍ਰੈਜੂਏਸ਼ਨ ਹੋਈ ਹੋਈ ਆ ਨਾ।
ਹਾਂ, ਅੱਛਾ ਠੀਕ ਹੈ।
ਅੱਗੇ ਮਤਲਬ ਜਿਹੜੇ ਛੋਟੇ ਮੋਟੇ ਕੋਰਸ ਹੁੰਦੇ ਨੇ ਮਹੀਨਿਆਂ ਦੇ ਤੇ ਸਾਲ ਦਾ ਦੇ ਹੋਜੇ ਕੋਈ
ਹਾਂ ਹਾਂ
ਉਹ ਘਰੇ ਬੈਠਣ ਨਾਲੋ ਉਹ ਕਰੀ ਜਾਂਦਾ।
ਹਾਂ ਚਲੋ ਵਧੀਆ ਆ ਇਕੱਲੀ ਗ੍ਰੈ ਅਜ ਕਲ ਕੁੱਛ ਨੀ ਬਣਦਾ। ਕੋਰੱਸ ਤਾਂ ਕਰਨੇ
ਨਹੀਂ ਬਸ ਵੈਸੇ ਤੇ ਉਹਦਾ ਕੀ ਕਹਿੰਦੇ ਜੇ ਸਰਕਾਰੀ ਜੋਬਾਂ ਦੀ ਏ ਉਹ ਭੀ ਦੇਣ ਲਗ ਜਾਂਦਾ। ਤੇ ਔ ਬੈਠ ਕਰ ਨਹੀਂ ਇੰਸਟਿਊਟ ਚ ਨਹੀਂ ਲੱਗਦਾ ਆਪਦੇ ਕੋਲ ਤੋ ਤਿਆਰੀ ਕਰਦਾ ਹਾਂ ਇੰਸਟਿਊਟ ਹੁਣ ਅਪਣੇ ਇੰਸਟੀਟਿਊਟ ਇਨੇ ਹੈ ਵੀ ਨੀ। ਜਿਹੜੇ ਇੰਸਟੀਟਿਊਟ ਹੁੰਦੇ ਨੇ ਉਥੇ ਜਾਂ ਚੱਪੜਾ ਉਚ ਟਾਈਮ ਖ਼ਰਾਬ ਹੋ ਜਾਂਦਾ।
ਹਾਂ ਨਾਲੇ ਲੱਗ ਦਾ ਵੀ ਸਾਰਾ ਸਾਰਾ ਦਿਨ ਆ।
ਹੋਰ ਤਾਂ ਕਰਕੇ ਫੇਿਰ ਉਹ ਘਰੀ ਉਹ ਪੜ ਲੈਂਦਾ। ਫੀਸਾਂ ਵੀ ਇਹਨਾਂ ਨੇ ਨ ਵੀ ਉਹ ਇੱਕੇ ਇੱਕ ਚੀਜ਼ ਦੀ ਤਿਆਰੀ ਕਰਾ ਨਾ ਉਹ ਹੁੰਦਾ ਨਾ ਫਿਰ ਆਣ ਜਾਂਣ ਦੇ ਟਾਈਮ ਕਢ ਦੋ, ਤਿੰਨ ਘੰਟੇ ਹੁਣ ਲੈਬ੍ਰੇਰੀ ਚ ਚਲਾ ਜਾਏ ਬੰਦਾ ਅਹ ਸਵੇਰੀ ਬਾਬ ਜੇ ਸ਼ਾਮ ਨੂੰ ਘਰੇ ਆਉਂਦਾ ਉਹ ਜਿੰਨਾ ਮਰਜ਼ੀ ਬੈਠ ਲੋੋ ਜਿਹੜਾ ਮਰਜ਼ੀ ਸਬਜੈਕਟ ਪੜ੍ਹ ਲੋ
ਹਾਂ ਇਹ ਤਾਂ ਹੈਗਾ ਹੀ ਆ ਵੀਰਾ ਲਾਇਬ੍ਰੇਰੀ ਚ ਜਾਂਦਾ ਆ
ਹਾਂ ਲਾਇਬ੍ਰੇਰੀ ਚ ਜਾਂਦਾ ਉੱਥੇ ਕਾਲੀ ਮਾਤਾ ਦੇ ਮੰਦਰ ਕੋ ਇੱਕ ਲਾਇਬ੍ਰੇਰੀ
ਹਾਂ ਹਾਂ
ਹਾਂ ਬ
ਅੱਛਾ ਚਲੋ ਵਧੀਆ ਆ ਪੇਪਰ ਕਿਸ ਚੀਜ਼ ਦਿੰਦਾ ਵੀਰਾ ਕਿਹੜੀ ਪੋਸਟ ਦੇ
ਤੇ ਜਿਹੜੇ ਵੀ ਆਪਣੇ ਪੰਜਾਬ ਦੀ ਪੋਸਟ ਬਸ ਪੁਲਿਸ ਸਾਰਾ ਆਰਮੀ ਦੀ ਨਹੀਂ ਦਿੰਦਾ ਬਾਕੀ ਦੇ ਦਿੰਦਾ ਜਿਹੜ ਵੀ ਆਂਦੀ ਜਿਵੇ ਕਲਕ ਹੋ ਗਿਆ ਜਿਸ ਤਰ੍ਹਾਂ ਹੋਰ ਹੋ ਗਈਆਂ ਉਵੇਂ ਦੇ ਦਿੰਦਾ ਨਹੀਂ ਉਹ ਪੁਲਿਸ ਦਾ ਨੀ ਭਦਾ ਉਹਨੂੰ ਪੁਲਿਸ ਚ ਇੰਟਰਸਟ ਨਹੀਂ ਹੈਗਾ ਨਾਲੇ ਉਹਦੀ ਹਾਈਟ ਛੋਟੀੀ ਥੋੜੀ ਮੇਰੇ ਹਮ ਹੁਣ ਦਬਾਗ ਦਬਾਰ ਠੀਕ ਕੇਵ ਹਾਈਟ ਕਰਕੇ ਉਹਹਿੰਦਾ ਚੀ ਚ ਪੰਗਾ ਲੈਂਦਾ ਪੁਲਿਸ ਵਗੈਰਾ
ਅੱਛਾ ਹਾਂ ਮੁੰਡੇ ਦੀ ਦਹਾਾਈ
ਹਾਂ ਨਾਲੇ ਉਹਨੂੰ ਵੈਸੇ ਵੀ ਨੀ ਪਸੰਦ ਕਹਿੰਦਾ ਮੈਨੂੰ ਵਰਦੀ ਵਗੈਰਾ ਖੜੇ ਰਹਿਣਾ ਸਾਰਟ ਮੇਰੀ ਚੀਜ਼ਾਂ ਨੀ ਪਸੰਦ
ਹਾਂ ਇਹ ਤਾਂ ਹੈਗਾ ਔਖੀ ਤਾਂ ਹੁੰਦੀ ਆ ਉਹ
ਹਾਂ ਫਿਰ ਉਹਨੂੰ ਸ਼ੁਰੂ ਤੋਂ ਮਤਲਬ ਕੰਪਿਊਟਰ ਵਗੈਰਾ ਚੀਜ਼ਾਂ ਦਿਮਾਗ ਰਿਹਾ ਹੋਇਆ ਉਹਨਾਂ ਦਾ ਜੇ ਮੁੜਾ ਬੜਾ ਬੜਾ ਭਾਈ ਹੁੰਦਾ ਫ ਤਾਂ ਉਹ ਕਰ ਲੈਂਦਾ ਪਰ ਹੁਣ ਉਹ ਹੈਗੇ ਨੀ
ਅੱਛਾ ਵੱਡੇ ਭਾਈ ਨੇ ਵੀ ਤੁਹਾਡੇ
ਹਾਂ ਹੈਗੇ ਸੀ ਹੁਣ ਹੈ ਨਹੀਂੀ
ਅੱਛਾ ਹੋਰ ਚੱਲ ਕੋਈ ਨਾ ਹੋਰ
ਹੋਰ ਬਸ ਕੁਝ ਨੀ ਅੱਜ ਅੱਜ ਘਰੇ ਨੇ ਤਾਂ ਬਸ ਵਿਹਲੇ ਬੈਠੋ ਦਾਲ ਰੋਟੀ ਦਾ ਪਲ ਦਾ
ਮੈਂ ਵੀ ਮੈਂ ਵੀ ਅੱਜ ਘਰੇ ਜਾਊਂਗੀ ਨਾਲ ਤਕੇ ਤ
ਹਮ ਕਿਉਂ ਰ ਜੀਅ ਨੀ ਲੱਗ ਰਿਹਾ
ਨਹੀਂ ਨਹੀਂ ਜੀਅ ਤਾਂ ਲੱਗ ਰਿਹਾ ਫਿਰ ਇੱਕ ਤਾਂ ਕੱਲ ਮੇਰਾ ਵਰਤ ਆ ਦੂਜਾ ਮੰਮਾ ਔਰ ਵੀ ਵਗ ਗਈ ਫਿਰ ਮੈਨੂੰ ਵੀ ਜਾਣਾ ਪੈਣਾ ਆ ਫਿਰ ਸੈਂਟਰ ਜਾਣਾ ਹੁੰਦਾ ਨਾ ਰੋਜ਼। ਉਰੇ ਤੋਂ ਤਾਂ ਫੇਰ ਬੱਸ ਘੱਟ। ਘੱਟ ਵੱਧਦੀ ਮਿਲਦੀ ਆ ਸਵੇਰੇ ਮੈਂ ਨੌ ਵਜੇ ਪਹੁੰਚਣਾ ਹੁੰਦਾ ।
ਅੱਛਾ। ਤੁਹਾਡੇ ਇਗਜ਼ਾਮ ਉੱਥੋਂ ਹੋਏ ਹਨ। ਫੁੱਟੇ ਵੈਗਾਰਾ ਨੀ ਚੱਲਦੇ ਹੁੰਦੇ ਇਗਜ਼ਾਮ ਚ। ਚੱਲਦੇ ਨੇ ਪੇਪਰ।
ਨਹੀਂ ਮੈਂ ਕਿਹੜਾ ਜੀ ਗ੍ਰੈਜੂਏਸ਼ਨ ਕਰ ਰਹੀ ਹਾਂ ਮੇਰੇ ਤਾਂ ਪਲੱਸ ਟੂ ਹੋਈ ਹੈ ਹਜੇ ਫਿਰ ਮੈਂ ਹੁਣ ਬੀ ਸੀ ਏ ਕਰ ਰਹੀ ਹਾਂ।
ਆਹ ਨੀ ਆਹ ਕਰ ਤਾਂ ਰਹੀ ਆ ਪਰ ਮੈਂ ਪੁੱਛਿਆ ਸੀ ਮੈਂ ਕਿਹਾ ਤੁਹਾਡੇ ਹਜੇ ਕਲਾਸਿਸ ਸਟਾਰਟ ਹੋਈਆਂ ਨੇ ਇੱਕ।
ਨਹੀਂ ਨਹੀਂ ਮੇਰੀ ਹਜੇ ਕੋਈ ਕਲਾਸਿਸ ਸਟਾਰਟ ਨਹੀਂ ਹੋਈਆਂ ਕਲਾਸਿਸ ਮੇਰੀ। ਸਟਾਰਟ ਹੋਣੀ ਆ ਅਗਸਤ 'ਚ।
ਫਿਰ ਤੁਸੀਂ ਜਾਂਦੇ ਹੋ ਕਹਿੰਦੇ ਨੌ ਵਜੇ ਪਹੁੰਚਣਾ ਹੁੰਦਾ।
ਫਿਰ ਉਹ ਤਾਂ ਮੈਂ ਡੀ ਸੀ ਦੀ ਕਲਾਸ ਲਾਣੀ ਆ ਨਾ ਜਿਹੜਾ ਕੋਰਸ ਕਰੀ ਆ ਮੈਂ। ਫਿਰ ਹੁਣ ਚਾਰ ਮਹੀਨੇ ਵੇਹਲੀ ਸੀ।
ਦੂਜੇ ਲੋਟ ਕੋਰਸ ਹੈ ਮਹੀਨਿਆਂ ਦਾ।
ਮਹੀਨੇ ਦਾ ਨੀ ਹੈਗਾ ਕੋਰਸ ਸਾਲ ਦਾ ਹੀ ਆ ਇਕ ਮਿੰਟ ਗੱਲ ਕਰੋਉ ਮਨਪ੍ਰੀਤ ਦੀਦੀ ਆ ਹੈਲੋ।
ਸਿਮਰਨ।
ਹਾਂਜੀ ਦੀਦੀ।
ਦੀਦੀ ਦੀ ਬੱਚੀ ਤੂੰ ਤੂੰ ਕਾਹਤੋਂ ਨੀ ਚਲਾ ਰਹੀ ਐਪ।
ਯਾਰ ਮੈਂ ਹਜੇ ਮੈਨੇ ਆਈਡੀ ਨੀ ਬਣਾਈ ਹੈਗੀ ਤਾਂ ਕਰਕੇ। ਕਰਕੇ ਨੀ ਚਲਾ ਰਹੀ।
ਬਨਾਲਾ।
ਹਾ ਬਣਾਵਾਂਗੀ ਵਾਲਾ ਔਖਾ ਕੰਮ ਹੈ ਮੈਨੂੰ ਤਾਂ ਆਏ ਲੱਗਿਆ।
ਮੈਨੂੰ ਵੀ ਪਹਿਲਾਂ ਸਿੰਪਲ ਜਿਹਾ ਲੱਗਿਆ ਸੀ ਮੈਂ ਕਿਹਾ ਹੁਣ ਕਾਲ ਕਰਨੀਆਂ ਔਖੀਆਂ ਨੇ ਬੰਦੇ ਜੋੜਨ ਔਖੇ ਹੋ ਰਹੇ ਨੇ। ਹੋਰ ਹੁਣ। ਕਿਸ ਕਿਸ ਤਨੂੰ ਅਵਾਜ਼ ਨਹੀਂ ਆ ਰਹੀ।
ਅਵਾਜ਼ ਕੱਟ ਗਈ ਸੀ ਹੋਰ ਠੀਕ ਆ।
ਠੀਕ ਆ ਮੈਂ ਤੂੰ ਕੀ ਕਰਦੀ ਆ?
ਮੈਂ ਵਿਹਲੀ ਹਾਂ ਬੀਹ ਲੀਵ ਦੇ ਪੇਪਰ ਦੇ ਰਹੀ ਹਾਂ।
ਸੇਵਾ ਹਰਮਨ ਤਾਂ ਗੱਲ ਗੁਲ ਕਰ ਲੈਂਦੀ । ਉਹ ਤਾਂ ਬਹੁਤ ਬੀਜੀ ਹੋ ਰਹੀ ਆ ਜਮਾ ਗੱਲ ਨੀ ਕਰਦੀ।
ਸਿਆਪਾ ਖਾਣਾ ਤਾਹੀ ਤਾਂ ਮੈਂ ਕੌਲਾਂ ਜੀਆਂ ਨੀ ਕਰ ਰਹੀ ਆਹਾਂ।
ਤੂੰ ਫਿਰ ਫੋਨ ਨੀ ਚਲਾਉਂਦੀ ਫਿਰ ਤੂੰ ਸਾਰਾ ਦਿਨ ਕੀ ਕਰਦੀ ਆ?
ਸੁਣਦੀ ਆ ਹੁਣ ਵੀ ਸੋਹਰੀ ਦੀ।
ਆਈ ਕਿਹੜੀ ਨੀਂਦ ਜਿਹੜੀ ਪੂਰ ਪੂਰੀ ਨੀ ਹੀ ਹੁੰਦੀ ਜਿਹੜਾ ਸਾਰਾ।
ਹੋਰ। ਪਤਾ ਨੀ ਕਹੀ ਜੀ ਨੀਂਦ ਆ।
ਮਤਲਬ ਮੈਨੂੰ ਫੋਨ ਦੇ, ਮੈਂ ਪਹਿਲੀ ਵਾਰ ਸੁਣਿਆ ਵੀ ਬੰਦਾ ਫੋਨ ਖਾਤਰ ਕਹਿ ਰਿਹਾ ਫ
ਹੋਰ ਯਾਰ ਫੋਨ ਖਾਤਰ ਟਾਈਮ ਨੀ ਹੈਗਾ ਮੇਰੇ ਕੋਲ ਤੋ ਕੇ ਕਰ ਰਹੀ ਤੀ
ਕੰਮ ਕਰਕੇ ਲੇਟ ਹੋ ਗਈ ਘਰ ਦੇ ਕੰਮ, ਝਾੜੂ। ਪੋਚੇ ਕਰ
ਅੱਛਾ
ਹੋਰ ਤਾਂ ਕਰਕੇ ਹੁਣ ਹੁਣ ਬਸ ਫ੍ਰੀ ਹੋਈ ਆ ਹੁਣ ਬੈਠੀ ਤੀ, ਹੁਣ ਮੈਂ ਕਾਲ ਸ਼ੁਰੂ ਕਰਤੀ।
ਅੱਛਾ ਕਿੰਨੀਆਂ ਕੋਲਾਂ ਕਰ ਲਈਆਂ?
ਕਿੱਥੇ, ਦਸ ਵੀ ਨਹੀਂ ਹੋਈ। ਪੂਰੀਆਂ ਨਹੀਂ ਮਿ ਮੇਰੀ ਭੈਣਾਂ ਨੂੰ ਕਿਹਾ ਕੱਲ, ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਛੇਤੀ ਕਰੋ, ਮੈਂ ਮੇਰੀ ਕੁੜੀਆਂ ਨੂੰ ਕਹਿੰਦੀ, ਕਹਿੰਦੀ ਅੱਜ ਐਤਵਾਰ ਆ। ਤਾਂ ਕਰਕੇ ਦੇਖਾਂਗੀ। ਹੋਰ ਮੈਂ ਕਿਹਾ, ਸਭ ਨੇ ਕੱਲ੍ਹ ਕਿਹਾ ਥਾ ਮੇਰੀ ਸਿਮਰਨ ਕਰੂਗੀ, ਅੱਜ ਸਿਮ ਚੱਲ ਰੀ ਹਰਮਨ ਨੇ ਕੱਲ੍ਹ ਸਿਮਰਨ ਨੂੰ ਕਿਹਾ ਤਾਂ ਵੀ ਸਿਮਰਨ ਕਰੂਗੀ।
ਮੇਰੀ ਤਾਂ ਆਈ ਡੀ ਹੀ ਨਹੀਂ ਚੱਲ ਰਹੀ ਹਜੇ।
ਤੇਰੀ ਆਈ ਡੀ ਨੂੰ ਕੀ ਹੋਇਆ? ਸਿਮ ਚ ਪੈਸੇ ਨਹੀਂ ਪਵਾ ਰ ਖ਼ੇ?
ਪਵਾ ਰਖੇ ਆ ਹਜੇ ਕੁਛ ਕਰਿਆ ਹੀ ਨੂੰ ਅੱਗਾ ਫਾਰਮ ਭਰਿਆ ਤਾਂ ਇਸਨੂੰ ਪਤਾ ਨੀ ਕੀ ਕਰਿਆ ਉਹ ਹਜੇ ਸੈਟਿੰਗ ਨੀ ਹੋਈ। ਹੂੰ ਹੂੰ ਹੂੰ ਹੂੰ
ਪ੍ਰੋਫ਼ਾਇਲ ਵਾਲਾ ਤਾਂ ਹੋ ਜਾਂਦਾ ਛੇਤੀ, ਪ੍ਰੋਫ਼ਾਇਲ ਵਾਲਾ ਤਾਂ ਛੇ ਅੱਛਾ ਪ੍ਰਫ਼ਾਇਲ ਆਲਾ ਤਾਂ ਮਿੰਟ ਜੇ ਜੁਕ ਜਾਂਦਾ ਟਾਸਕ ਏ ਛੋਟਾ ਹੇ ਯਾ।
ਪਤਾ ਨਹੀਂ ਬਈ।
ਅੱਛਾ।
ਹੋਰ
ਚੱਲ ਕੋਈ ਨੀ ਕਰ ਲਾ ਸ਼ੁਰੂ ਤਾਂ ਕਰ
ਸ਼ੁਰੂ ਕਰਾਂਗੇ ਯਾਰ ਆਈ ਡੀ
ਫੇਰ ਮੈਨੂੰ ਲੱਗਦਾ ਸਿੰਮੂ ਸਮੂ ਚ ਗੱਬੜ ਹੋਣੀ।
ਪਤਾ ਨੀ ਸਿਮ ਚ ਗੜਬੜ ਆ ਕੁਛ ਕਿਹਾ ਕਿਵੇੈਂ ਨੇ
ਅੱਛਾ ਚੱਲ ਕੋਈ ਨੀ।
ਹਾਂ।
ਹੋਜੂਗੀ।
ਹੋਰ ਸੁਣਾ ਹੈਂ ਬਸ ਹੋਣ ਵਾਲੀ ਆ ਹਾਂ ਹੋ ਗਏ ਚੱਲ ਬਾਈ ਚੰਗਾ ਸਤਿ ਸ੍ਰੀ ਅਕਾਲ। ਬਾਏ ਬਾਏ ਲੈ ਵਗੈਰਾ